ਹੈਲੋ।
ਹਾਂ-ਹਾਂ। ਮੈਂ ਠੀਕ ਆ, ਮੈਂ ਬਸ ਹੋਰ ਕੀ ਕਰ ਰਹੇ ਸੀ। ਮੰਮਾ ਕਿੱਥੇ ਤੁਹਾਡੇ
ਮੰਮਾ ਨਾ ਅੱਜ ਘਰ ਨੀ ਹੈਗੇ, ਮੰਮਾ ਗਏ ਦੇ ਕਿਥੇ ਤੇ ਮੈਂ ਤੇ ਹ ਹ ਹਾਂਜੀ ਮੈਂ ਤੇ ਫ੍ਰਰੀ ਹਾਂ। ਜੇ ਘਰ ਹੀ ਬੈਠੀ ਦੀ ਆ।
ਅੱਛਾ। ਅੱਛਾ-ਅੱਛਾ-ਅੱਛਾ ਆ ਤੇ ਹਾਂ ਚਲੋ ਹੁਣ ਵਿਹਲੇ ਹੋ ਗਏ ਹੋ, ਵੈਸੇ ਗ੍ਰੈਜੂਏਸ਼ਨ ਹੋ ਗਈ ਹੁਣ ਪੋਸਟ ਗ੍ਰੈਜੂਏਸ਼ਨ ਕਰਨੀ ਹੋਣੀ ਏ।
ਹਾਂਜੀ, ਅਜੇ ਤੇ ਪੋਸਟ ਗ੍ਰੈਜੂਏਸ਼ਨ ਕਰਨੀ ਹੈ ਤੇ ਅਜੇ ਕਾਫੀ ਟਾਈਮ ਹੈਗਾ ਏ। ਅਗਸਤ ਜਾਂ ਸਤੰਬਰ ਜਾ ਕੇ ਖੁੱਲਦੇ ਆ ਨਾ ਗੁਰੂਦਵਾਰਾ
ਹਾਂ-ਹਾਂ ਦੁਬਾਰਾ ਕੋਲੇਜ ਹਾਂ ਅੱਛਾ-ਅੱਛਾ ਹਾਂ ਮੈਂ ਪਤ ਕਿਉਂ ਫੋਨ ਕੀਤਾ ਸੀ, ਮੈਂ ਗੱਲ ਕਰਨੀ ਸੀ ਚਲੋ ਤੁਸੀਂ ਦੱਸ ਦੋ ਕੀ ਉਹ ਤੁਹਾਡੀ ਕੰਮ ਵਾਲੀ ਆ ਰਹੀ ਏ।
ਸਾਡੇ ਕੰਮ ਵਾਲੀ ਆ ਤੇ ਰਹੀਏ ਪਰ ਨਾ ਮੇਰੀ ਮ ਮੈਨੂੰ ਬਿਲਕੁਲ ਪਸੰਦ ਨੀ ਉਹ ਕੰਮ ਸਹੀ ਨੀ ਕਰਦੀ ਬਿਲਕੁਲ ਵੀ
ਹਾਏ ਹਾਏ ਤੇ ਮੈਂ ਪਤਾ ਕਿਉਂ ਫੋਨ ਕੀਤਾ ਸੀ, ਮੈਂ ਐ ਹੀ ਤੇ ਪਤਾ ਕਰਨਾ ਸੀ ਮੇਰੀ ਨਾ ਕੰਮ ਵਾਲੀ ਆਂਦੀ ਹੈ ਮੇਰੇ ਤੇ ਵੀ ਆਹੀ ਚੱਕਰ ਪੈ ਰਿਹਾ ਨਾ ਉਹ ਦੁਪਹਿਰੇ ਆਂਦੀ ਆ ਇਸ ਟਾਈਮ ਮਤਲਬ ਕਿ ਸੋਚ ਲੰਚ ਤੋਂ ਬਾਅਦ ਸਫਾਈਆਂ ਕਰਨ ਉਹ ਪੂਰਾ ਦਿਨ ਰਹਿ ਦਾ ਘਰ ਗੰਦਾ ਤੇ ਫੇਰ ਲੰਚ ਵੇ ਆਏਗੀ ਮੈਂ ਧਿਆਨ ਈ ਨਹੀਂ ਦੇ ਪਾਉਂਦੀ ਉਹਨੇ ਕੀ ਸਾਫ਼ ਕੀਤਾ ਮੈਨੂੰ ਪਤਾ ਨੀ ਲੱਗਦਾ ਕਿਉਂਕਿ ਮੇਰਾ ਕਿਚਨ ਥੱਲੇ ਉੱਤਰ ਦੀ ਸਫ਼ਾਈ ਹੈ, ਪੂਰੀ ਤੇ ਉੱਤੇ ਕੀ ਕਰ ਰਹੀ ਏ ਮੈਨੂੰ ਨੀ ਦਿਖ ਰਿਹਾ ਕੀ ਕਰਦੀ ਔਰ ਦੱਸ ਮੈਨੂੰ ਬਾਦ ਕਹਿ ਵੀ ਮੈਂ ਕਰ ਲਿਆ ਮੈਂ ਚੱਲੀ ਆ ਮੈਂ ਕੈਫੇ ਕਹਿ ਰਹੇ ਸੀ ਸਾਰੇ ਕੀ ਹਟਵਾਈ ਦੇ ਤੇ ਮੈਂ ਕਿਹਾ ਚਲੋ ਪੁੱਛਣੀ ਆ ਤੁਹਾਡੀ ਮੰਮੀ ਕੋਲ ਵਈ ਤੁਹਾਡੇ ਘਰ ਕਿੜੀ ਆਦੀ ਬਈ ਕਿਵੇਂ ਕੰਮ ਕਰਦੀ ਆਏ ਮੈਂ
ਨਹੀਂ ਅਸੀਂ ਵੀ ਹਟਵਾਣੀ ਏ ਉਹ ਤੇ ਆਂਦੀ ਤ ਸਾਡੀ ਆਦੀ ਤੇ ਸਹੀ ਟਾਈਮ ਤੇ ਇ ਏ ਮਤਲਬ ਜ਼ਿਆਦਾ ਮਤਲਬ ਲੇਟ ਨੀ ਆਉਂਦੀ ਬਟ ਉਹ ਕੰਮ ਸਹੀ ਨੀ ਕਰਦੀ ਔਰ ਉਹਦਾ ਪਤਾ ਸਾਡੀ ਮਤਲਬ ਸਾਡੀ ਘਰ ਦੀ ਗੱਲਾਂ ਚ ਇਨਾ ਉਹ ਮਤਲਬ ਹੁੰਦਾ ਮਤਲਬ ਕੀ ਇਹ ਗੱਲ ਇੰਟਰਫੇਅਰ ਬਹੁਤ ਕਰਦੀ ਏ, ਗਈ ਸਾਡੀ ਗੱਲਾਂ ਤੇ ਤੇ ਮੰਮੀ ਨੂੰ ਤੇ ਬਿਲਕੁਲ ਪਸੰਦ ਨੀ ਏ ਔਰ ਭਾਂਡੇ ਵੀ ਮਤਲਬ ਸਹੀ ਤਰ੍ਹਾਂ ਨੀ ਮਾਂਜਦੀ, ਸਾਰਾ ਅੰਦਰ ਭਾਂਡਿਆਂ ਦੇ ਸਰਫ ਲੱਗਾ ਹੁੰਦਾ ਸੱਭ ਦੁਬਾਰਾ ਤੋਂ ਧੋਣੇ ਪੈਂਦੇ ਆ। ਤੇ ਮੇਰੀ ਮੰਮਾ ਨੂੰ ਤੇ ਬਿਲਕੁਲ ਪਸੰਦ ਨਹੀਂ ਹਾਂਜੀ ਉਹ ਮੰਮਾ ਵੀ ਕਹਿ ਰਹੀ ਸੀ ਹਜੇ
ਅੱਛਾ ਮੈਂ ਨੀ ਭਾਂਡਿਆ ਵਾਲੀ ਤੇ ਮੇਰੀ ਵੱਖਰੀ ਹੈ। ਤੇ ਸਿਫਾਈਆਂ ਵਾਲੀ ਵੱਖਰੀ। ਭਾਂਡਿਆਂ ਵਾਲੀ ਤੇ ਚਲੋ ਦਸ ਵਜੇ ਤੱਕ ਆ ਜਾਂਦੀ ਹੈ ਚਲੋ ਨਾਸ਼ਤਾ ਨਿਪਟਦਾ ਤੇ ਆ ਜਾਂਦੀ। ਤੇ ਜਿਹੜੇ ਸਫਾਈਆਂ ਵਾਲੀਏ ਨਾ ਉਹ ਜ਼ਿਆਦਾ ਤੰਗ ਕਰਦੀ ਪਈ ਹੁਣ ਭਾਂਡਿਆਂ ਵਾਲੇ ਕੋਲ ਟਾਈਮ ਨੀ ਕਿ ਓ ਸਫਾਈਆਂ ਕਰਦੇ। ਕਿਉਂਕਿ ਹਰ ਇਹਨਾਂ ਨੇ ਘਰ ਪਕੜੇ ਹੁੰਦੇ ਨੇ। ਅਛਾ ਕਿ ਦੂਸ ਦਿਨ ਲਾ ਨੀ ਸਕਦੇ ਆ ਅੱਗੇ ਮੈਂ ਪਤਾ ਕਿ ਦੋ ਕੁੜੀਆਂ ਲਾਈਆਂ ਸੀ ਇਸ ਤੋਂ ਪਹਿਲੇ ਤੇ ਮਤਲਬ ਮੇਰਾ ਨਾ ਸਮਾਨ ਹੀ ਜਿਵੇਂ ਛੋਟੇ ਛੋਟੇ ਕਲੀਪ ਕੁੜੀਆਂ ਸੀ ਨਾ ਜਿਵੇਂ ਮੇਰੀ ਦੇ ਕਲਿੱਪੇ ਹੁੰਦੇ ਸੀ ਕਲਿੱਪ ਲੈ ਗਿਆਂ ਲਿਪ ਗਲੋਸ ਸੀ ਉਹ ਵੀ ਗਾਇਬ ਹੋਣੇ ਸ਼ੁਰੂ ਹੋ ਗਏ। ਵੀ ਮੈਂ ਮਨਾ ਕਰਦੀ ਸੀਗੀ ਮੇਰੇ ਡਰੈਸਿੰਗ ਰੂਮ ਵਿੱਚ ਤੂੰ ਨੀ ਜਾਏਗੀ ਤੇ ਚਲ ਉਥੇ ਪੈਸੇ ਵੀ ਬਏ ਹੁੰਦੇ ਨੇ ਕਈ ਵਾਰੀ ਜਾਣ ਕੇ ਉਸ ਰੂਮ ਵਿੱਚ ਮੈਂ ਝਾੜੂ ਲਗਾ ਰਹੀ ਹੂੰ ਮੈਂ ਪੋਚਾ ਇਸੇ ਲਗਾ ਦੇਤੀ ਗੰਦਾ ਹੋ ਰਿਹਾ ਆਪ ਯੇ ਰੂਮ ਤੇ ਐਵੇਂ ਕਹਿ ਕੇਹਿ ਕੇ ਨਾ ਕਰਦੀ ਸੀ ਤੇ ਫੇਰ ਉਹਦੇ ਨਾਲ ਨਾ ਮੈਨੂੰ ਸਮਾਨ ਨਾ ਘੱਟ ਕੇ ਦੇਖਣਾ ਸ਼ੁਰੂ ਹੋਇਆ। ਫੇਰ ਅੱਛਾ ਹੋਇਆ ਕਿ ਇਕ ਵਾਰੀ ਪਤਾ ਲੱਗਿਆ ਇਹ ਨਾ ਸਾਡੇ ਪਿੱਛੇ ਵਾਲੀ ਗਲੀ ਚ ਕੰਮ ਕਰਦੀ ਸੀ। ਤੇ ਇੱਕ ਵਾਰੀ ਸਫਾਈ ਆਈ ਨਾ ਮੈਂ ਵਿਚਾਰ ਕਰਦੀ ਰਹੀ। ਕਰਦੀ ਰਹੀ ਤੇ ਅਗਲੇ ਫਿਰ ਆਪੇ ਆ ਕੇ ਦੱਸਦੀ ਹੈ ਕਿ ਸਾਡੀ ਨਾ ਉਹ ਜਿਹੜੀ ਹੈ ਸੀ ਜਿੱਥੇ ਮੈਂ ਕੰਮ ਕਰਦੀ ਹਾਂ ਉਹਨੇ ਡਾਇਮੰਡ ਦੇ ਟੋਪਸ ਉਧਾਰ ਕੇ ਰੱਖੇ ਹੁਣੇ ਨੇ ਤੇ ਇਹਨੇ ਕਿਸੇ ਦੂਸਰੇ ਕੰਮ ਲਈ ਨੇ ਚੁੱਕ ਲਏ ਇਹਨਾਂ ਸਭ ਨੂੰ ਨਾ ਇਹਨਾਂ ਨੇ ਬਿਠਾ ਲਿਆ ਘਰ। ਤੇ ਪੁਲਿਸ ਬੁਲਾ ਲਈ ਤੇ ਮੈਨੂੰ ਤੇ ਬਈ ਫੇਰ ਬੜਾ ਲੱਗਿਆ ਕਿਹਾ ਮੈਂ ਕਿਹਾ ਵੀ ਮੇਰੀ ਚੀਜ਼ਾਂ ਵੀ ਗਾਇਬ ਹੁੰਦੀਆਂ ਪਈਆ। ਮੈਂ ਪਰਵਾਹ ਨਹੀਂ ਕਰਦੀ ਸੀ ਚੱਲ ਛੋਟੀ ਛੋਟੀ ਚੀਜ਼ ਕੀ ਪਤਾ ਮਿਸਪਲੇਸ ਹੋ ਜਾਂਦੀ ਹੈ ਤੇ ਫਿਰ ਮੈਨੂੰ ਪੜਾ ਲੱਗਿਆ ਮੈਂ ਕਿਹਾ ਨਹੀਂ ਮੈਂ ਵੀ ਨਹੀਂ ਫਿਰ ਮੈਨੂੰ ਬ ਨਾਲ ਹਟਵਾਤਾ ਜ ਤੂੰ ਛੋਟ ਤੇਰੇ ਕੰਮ ਨ ਕਰਾਾ ਇਸ ਕਰਕੇ ਮੈਂ ਹਟਾ ਤੈਨੂੰ ਫਿਰ
ਹਾਂਜੀ ਡਰ ਤੇ ਬਹਿ ਹੀ ਜਾਂਦਾ ਹੈ ਕਿੱਥੇ ਮਤਲਬ ਦੂਸਰੇ ਦੇ ਕਾਰਰ ਇਵੇਂ ਚੋਰੀ ਹੋ ਗਿਆ ਸਾਡੇ ਘਰ ਦੇ ਨਾਲ ਜੋ
ਹਾਂ ਕਿਉਂਕਿ ਘਰ ਬੱਚਿਆਂ ਵਾਲਾ ਔਰ ਬੰਦਾ ਪੈਸੇ ਵੀ ਕਿਤੇਰੇ ਰੱਖ ਦਿੰਦਾ ਹੈ ਕੁਛ ਕਰ ਲੈਂਦਾ ਇਥੇ ਹੁਣ ਮੈਨੂੰ ਸਮਝ ਹੀ ਨਹੀਂੀ ਆਉਂਦੀ ਵੀ ਕਿਹੜੀ ਚੰਗੀ ਮੈਨੂੰ ਐਸੀ ਚਲ ਵਿਸ਼ਵਾਸ ਉਹਲੀ ਮਿਲ ਜਾਏ ਨਾ ਮੈਨੂੰ ਲੱਗਿਆ ਚੱਲ ਤੁਹਾਡੇ ਘਰ ਲੱਗੇ ਤੇ ਬੜੀ ਪੁਰਾਣੀ ਤੇ ਵਿਸ਼ਵਾਸ ਲਿਉਨੀ ਹੈ ਕਹਾਂਗੀ ਮੇਰਾ ਵੀ
ਸਾਡੀ ਵੀ ਅੱਛੀ ਨਈਂ ਐ ਸ
ਅੱਛਾ ਅੱਛਾ ਤੇ ਤੁਹਾਡੀ ਮੰਮੀ ਨੂੰ ਕਹਿਣਾ ਕੋਈ ਲੱਭੇਗੀ ਤੇ ਮੈਨੂੰ ਵੀ ਦੱਸੇਗੀ ਮੈਂ ਵੀ ਨਾ ਨਿਕਲਵਾਉਣਾ ਏ ਬੜੀ ਲੇਟ ਟਦੀ ਹੈ ਕੰਮ ਵੀ ਸਹੀ ਨੀ ਕਰਦੀ ਵੀ ਮੇਰਾ ਤੁਸੀਂ ਮੰਨੋ ਕਿ ਕੰਮ ਕਰਕੇ ਜਾਂਦੀ ਹੈ ਇਹ ਫੇਿਰ ਉਸ ਤੋਂ ਬਾਅਦ ਸ਼ਾਮ ਪੈਂਦੀ ਹੈ ਨਾ ਮੈਨੂੰ ਫਿਰ ਗੰਦਾ ਲੱਗਦਾ ਆਪਣਾ ਘ ਮੈਂ ਫਿਰ ਆਪ ਸਫ਼ਾਈ ਫੇਿਰ ਫਾਇਦਾ ਕੀ ਹੈ ਕਿ ਦੋ ਦੋ ਵਾਰੀ ਸਫ਼ਾਈ ਕਰਾਂ ਉਹਨੂੰ ਪੈਸੇ ਦੇ ਕੇ ਕਰਵਾਵਾਂ ਫੇਿਰ ਆਪ ਵੀ ਕਰਾਂ
ਇਹ ਵੀ ਹੈ ਨਾ ਕਿ ਕੰਮ ਵਾਲੀ ਤਾਂ ਲਗਵਣੀ ਪਏਗੀ ਬਿਨਾਂ ਕੰਮ ਵਾਲੀ ਲਗਵਾਈ ਗੁਜ਼ਾਰਨ ਕਿ ਮੇਰੀ ਮੰਮਾ ਕੋਲ ਇੰਨਾ ਹੋ ਨਹੀਂ ਪਾਉਂਦਾ
ਹਾਂ ਹਾਡੀੇ ਮੰਮਾ ਠੀਕ ਵੀ ਨੀ ਰਹਿੰਦੀ ਨਾ ਹਾਂ ਤੇ ਤੁਹਾਡੇ ਵੀ ਫੇਿਰ ਉਹੀ ਨਾ ਅੱਗੋਂ ਦੀ ਫੇਿਰ ਹ ਤੁਹਾਡੇ ਕੋਲੇਜ ਖਤਮ ਫੇਰ ਦੋ ਫਾਰ ਤੋਂ ਕੋਲੇਜ ਸਟਾਰਟ ਹੈ ਬੱਚੇ ਨੀ ਕਰਦੇ ਨਾ ਇੰਨਾ ਕੰਮ ਹਾਂ ਉਹੀ ਤੇ ਮੈਂ ਵੀ ਦਿੱਕਤ ਮੈਨੂੰ ਵੀ ਹੁੰਦੀ ਹੈ ਮੈਨੂੰ ਵੀ ਕੀ ਹੈ ਕਿ ਆਪੇ ਵੀ ਬੰਦਾ ਕਰ ਲਏ ਹੁਣ ਤੇ ਚੱਲ ਛੁੱਟੀਆਂ ਥੋੜਾ ਹੋ ਜਾਂਦਾ ਫਿਰ ਬੱਚੇ ਜਦੋਂ ਸਕੂਲ ਜਾਂਦੇ ਨੇ ਨਾ ਫਿਰ ਜਿੰਮੇਦਾਰੀ ਬੜੀ ਆ ਸਕੂਲ ਛੋੜਨਾ ਟਿਊਸ਼ਨ ਛੋੜਨਾ ਲੈ ਕੇ ਆਨਾ ਫੇਰ ਰਸੋਈ ਦਾ ਵੀ ਸਾਰਾ ਕਰਨਾ, ਫਿਰ ਐਵੇਂ ਦੋ ਹਰ ਪਾਸੇ ਖਾਤ ਨੇ ਨਾ ਦਾ
ਹੂੰ, ਵੈਸੇ ਗਰਮੀਆਂ ਵੀ ਇੰਨੀਆਂ ਭਾਂਡੇ ਵੀ ਇੰਨੇ ਜੂਠੇ ਇਕਥੇ ਹੁੰਦੇ ਆ
ਹਾਂ, ਬੱਚੇ ਤੇ ਬਹੁਤ ਤੇ ਹੋਰ ਗਰਮੀਆਂ ਚੋੜੋ ਹੁ ਛੁਟੀਆਂ ਪੈ ਗਈਆਂ, ਜੋ ਬੱਚੇ ਕਰਦੇ ਨੇ ਸਮਝ ਨੀ ਆਉਂਦੀ ਨਾ, ਹੁਣ ਤਾਂ ਸਾਡੀ ਤੇ ਸਾਡੇ ਤੇ, ਆ ਭਾਂਡਿਆਂ ਵਾਲੀ ਬੜੀ ਪਰੇਸ਼ਾਨ ਹੋ ਜਾਂਦੀ ਹੈ ਕਿ ਇੰਨੇ ਭਾੰਡੇ ਕਰ ਦਿੰਦੇ ਹੋ ਤੁਸੀਂ ਤੇ ਬਸ ਚਲੋ, ਹੁਣ ਉਹਦੀ ਤਾਂ ਕੋਈ ਗੱਲ ਨਹੀਂ, ਬਸ ਹੁਣ ਮੇਨ ਨਾ ਸਫ਼ਾਈਆਂ ਦਾ ਕੀ ਬੇਟੇ ਕਾਰ ਨੀ ਹੁੰਦੀ ਨਾ ਮੇਨ ਮ ਨਾਲ ਫਿਰ ਮੈਨੂੰ ਆਉਣਾ ਜਾਣਾ ਪੈਂਦਾ ਏ, ਟਿਊਸ਼ਨ ਵਗੈਰਾ ਤਾਂ, ਛੋੜਨ ਜਾਣਾ ਲੈਣਾ ਨਾ ਕਿਓ ਉਹ ਦਿੱਕਤ ਆਉਂਦੀ ਪਈ, ਮੈਨੂੰ, ਤੇ ਬਸ ਇਹੀ ਪਰੇਸ਼ਾਨ ਹੋ ਰਹੀ ਸ ਤੇ ਮੈਂ, ਤੇ ਮੰਮੀ ਕਦੋਂ ਤੱਕ ਆਉਣਗੇ ਤੁਹਾਡੇ?
ਮੰਮਾ ਵੇਖੋ, ਹੁਣੇ ਥੋੜ੍ਹੀ ਦੇਰ ਹੋਈ ਏ ਗਏ ਆ।
ਅੱਛਾ- ਅੱਛਾ। ਤੇ ਉਹ ਠੀਕ ਹੈ।
ਮੰ ਹਾਂਜੀ- ਹਾਂਜੀ। ਨਹੀਂ, ਅਜੇ ਥੋੜਾ- ਬਹੁਤਾ ਤੇ ਚਾਲ ਹੀ ਰਿਹਾ, ਇਥੇ ਪ੍ਰੀਤੀ ਮੰਮਾ ਲਿਆਈ ਰਹੇ ਆ, ਨਾਲ- ਨਾਲ। ਤੇ ਹੁਣ ਤੇ ਮਨ ਡਾਕਟਰ ਨੇ ਕਿਹਾ ਜੇ ਥੈਰੇਪੀ ਲੋਕ ਹੂੰ ਉਹ ਥੈਰੇਪੀ ਵਾਸਤੇ ਹੀ ਬੋਲਿਆ ਹਾਂਜੀ?
ਫ਼ਰਕ ਪਿਆ ਉਹਦੇ ਨਾਲ?
ਹਾਂ, ਉਹ ਥੈਰੇਪੀ ਦੇ ਨਾਲ ਕਾਫ਼ੀ ਫਰਕ। ਪਿਆ ਪਹਿਲੇ ਤਾਂ, ਮੇਰੀ ਮੰਮਾ ਤੇ ਬਹੁ ਬਹੁਤ ਹੀ ਹੁੰਦਾ ਸੀ। ਮਤਲਬ ਗਰਦਨ ਵੀ ਨੀ ਮਤਲਬ ਮਤਲਬ ਕਮਾ ਜ ਦੀ ਵੀ ਨੀ ਕਮਾਈ ਜਾ ਸਕਦੇ ਨਹੀ ਸੀ ਵਰਤਣ ਜਿਵੇਂ ਥੈਰੇਪੀ ਲੈਣਾ ਸਟਾਰਟ ਇਹ ਤੇ ਕਾਫੀ ਫਰਕ ਪਿਆ ਹੈ ਕਾਫੀ ਫਰਕ ਵੀ ਸਵੈਲਿੰਗ ਆ ਜਾਂਦੀ ਸੀ ਔਰ ਬਾਹਵਾਂ ਚੰਗੀਆਂ ਬੰਦ ਕਰ ਦਿੰਦੀਆਂ ਸੀ ਬਾਹਵਾਂ ਸੁੱਜ ਮਤਲਬ ਆਪਣੇ ਆਪ ਸੁਨ ਜਾਂਦੀ ਸੀ ਬਾਹਵਾਂ ਗਰਦਨ ਸੁਣੋ ਜਾਂਦੀ ਸੀ ਪਹਿਲੇ ਤੇ ਬਹੁਤ ਦਿੱਕਤ ਸੀ
ਤੇ ਇਹ ਸਰਵਾਈਕਲ ਵਧ ਵਧਿਆ ਦਾ ਜਾਂ ਪੈਰ ਕਿਉਂ ਸੂਜ ਆਉਂਦੀ ਸੀ ਪੈਰਾਂ ਦਾ ਸਰਵ
ਉਹਨਾਂ ਨੇ ਸਰਵਾਈਕਲ ਦੇ ਕਾਰਨ ਹੀ ਕਿਹਾ ਸੀ ਇੱਕ ਤਾਂ ਵਿਟਾਮਿਨ ਵਿਟਾਮਿਨ ਦੀ ਕਮੀ ਦੱਸੀ ਸੀ ਵਿਟਾਮਿਨ ਸੀ ਦੀ ਕਮੀ
ਅੱਛਾ ਅੱਛਾ ਤੇ ਇਹਦੇ ਉਹ ਵੀ ਆਉਂਦੇ ਨੇ ਮਤਲਬ ਵਿਟਾਮਿਨ ਡੀ ਜਿਵੇਂ ਸੈਸ਼ੇ ਮਿਲ ਜਾਂਦੇ ਨੇ ਵੀ ਲੈ ਹੁੰ ਇੱਕ ਵਟਿਨ ਹਮ ਵਟਿਨ ਸੀ ਡੀ ਈ ਸਭ ਮਿਲਦੇ ਨੇ ਦਵਾਈਆਂ ਇਹ ਕਈ ਲੋਕ ਨਾ ਰੈਗੂਲਰ ਹੁੰਦੇ ਨੇ ਜਿਵੇਂ ਅਗਰ ਤੁਸੀਂ ਘਰ ਜਿਵੇਂ ਚਲੋ ਨਿੰਬੂ ਵਗੈਰਾ ਹੈ ਉਹ ਖਾ ਲੋ ਅਦਰਵਾਈਜ਼ ਨ ਇਹਦੇ ਟੈਬਲੇਟ ਵੀ ਮਿਲ
ਡਾਕਟਰ ਨੇ ਦਿੱਤੀ ਸੀ ਛੋਟੀ ਜਿਹੀ ਹਾਂ ਛੋਟੀ ਜਿਹੀ ਸ਼ੀਸ਼ੀ ਜਿਹੀ ਹੈਗੀ ਸੀ ਡਾਕ ਨੇ ਕਿਹਾ ਸੀ ਹਫ਼ਤੇ ਦੇ ਹਫ਼ਤੇ ਖਾ ਲੈਣਾ ਮਤਲਬ ਦੋ ਤਿੰਨ ਚਾਰ ਵਾਰੀ ਲੈ ਲੋ ਇੰਨਾ ਨ ਮਤਲਬ ਸਹੀ ਹੋ ਜਾਏਗਾ ਤੁਹਾਡਾ ਪੈਰ ਵਾਲ ਤੇ ਸਿਸਟਮ ਚ ਸੁਜ ਜਾਂਦਿਆ
ਜਿਹੜੀ ਅਸੀਂ ਕੈਲਸ਼ਅਮ ਆਰਨ ਵਗੈਰਾ ਦੀਆਂ ਇਹ ਸਾਨੂੰ ਸਾਲ ਹੀ ਸਿਰਫ ਦੋ ਮਹੀਨੇ ਲੈਣੇ ਹੁੰਦੇ ਸਮਝੇ ਦੋ ਮਹੀਨੇ ਤੋਂ ਉੱਤੇ ਲਓ ਗੇ ਤੇ ਫੇਰ ਉਹ ਦੁਬਾਰਾ ਨੁਕਸਾਨ ਦਿੰਦੀ ਆ ਤੁਹਾਨੂੰ ਬਈ ਜਾਦਾ ਹੋ ਜਾਏਗਾ ਉਹ ਵੀ ਤੰਗ ਇਸ ਕਰਕੇ ਤੁਹਾਨੂੰ ਸਾਲ ਦੋ ਕਿਉਂਕਿ ਮੈਂ ਵੀ ਜਾਂਦੀ ਗਈ ਸੀ ਨਾ ਡਾਕਟਰ ਕੋਲ ਜਦੋਂ ਮੈਨੂੰ ਚਿਕਨਗੁਨੀ ਆਇਆ ਸੀ ਤੇ ਉਹ ਮੇਨ ਲਿਖ ਕੇ ਦਿੱਤੀਆਂ ਸੀ ਸਾਰੀ ਦਵਾਇਆ ਕਹਿੰਦਾ ਸੀ ਹਰ ਵੀ ਬੰਦੇ ਨੂੰ ਸਾਲ ਵਿੱਚ ਦੋ ਮਹੀਨੇ ਖਾ ਲੈਣੀ ਚਾਹੀਦੀ ਹੈ ਦਵਾਈਆਂ ਤੇ ਫੇਿਰ ਛੋੜ ਦੋ
ਜ਼ਿਆਦਾ ਖਾ ਈ ਨਹੀਂ ਸਕਦੇ ਨਾ ਅਸੀਂ ਕਿਉਂਕਿ ਅਗਰ ਆਇਰਨ ਕੈਲਸ਼ੀਅਮ ਵਾਇਟਾਮਿਨ ਸਾਡੇ ਅੰਦਰ ਜ਼ਿਆਦਾ ਹੋ ਗਿਆ ਉਹ ਵੀ ਤਾਂ ਸਾਨੂੰ ਨੁਕਸਾਨ ਪਹੁੰਚਾਏਗਾ ਨਾ
ਨੁਕਸਾਨ ਹਾਂਜੀ ਹਾਂਜੀ ਹਾਂਜੀ ਇੱਕ ਤੇ ਵੀ ਮੰਮਾ ਨੂੰ ਮਾਈਗ੍ਰੇਨ ਵੀ ਹੈਗਾ ਹੈ ਨਾ ਤੇ ਉਹਦੇ ਨਾਲ ਵੀ ਕੁਛ ਹਮ ਮਾਈਗ੍ਰੇਨ ਵੀ ਰਹਿੰਦਾ ਏ ਤੇ ਦੋਨਾਂ ਦਾ ਮਿਕਸ਼ਰ ਹੋ ਕੇ ਜ਼ਿਆਦਾ ਹੋ ਗਿਆ ਏ
ਤੇ ਉਹ ਚੰਗੇ ਜਿਹੇ ਡਾਕਟਰ ਨੂੰ ਦਿਖਾਉਣ ਫਿਰ ਆਪਣਾ ਸਹੀ ਇਲਾਜ। ਕਰਣ।
ਉਹੀ ਹਜੇ ਤੇ ਇਨਾ ਕੋਲ ਹੀ ਚੱਲ ਰਿਹਾ ਹਮ ਅਗਰ ਇਨਾ। ਕੋਲ ਮਤਲਬ ਫਰਕ ਨਾ ਪਿਆ ਅਤੇ ਫਿਰ ਅਸੀਂ ਦੂਸਰੇ ਡਾਕਟਰ ਕੋਲ ਫਿਰ ਲੈ ਕੇ ਜਾਵਾਂਗੇ ਕਿ ਫਰਕ ਕੁਛ ਬਹਿ ਨਹੀਂ ਰਿਹਾ ਹੈ।
ਅਰੇ ਪਿਆ ਹੈ ਪਰ ਸਰਵਾਈਕਲ ਦਾ ਕੋਈ ਇਲਾਜ ਥੋੜ੍ਹਾ ਨਹੀਂ ਐ ਯ। ਟਕਸ ਤਾਇਸ ਏ ਤੇ ਉਹ ਕਰਨ ਸਰਵਾਈਕਲ ਵਿਚ ਆਈ ਏ ਸਰ ਹੋ ਏਕਸਰਸਿਜ਼ ਤੇ ਰੈਗੂਲਰ ਕਰੋ। ਤੇ ਉਹਦੇ ਨਾਲ ਫ਼ਰਕ ਪੈਂਦਾ ਏ। ਚਲੋ ਮੰਮੀ ਫਿਰ ਆਣਗੇ। ਤੇ ਮੇਰੀ ਗੱਲ ਵੈਸੇ ਕਰਾਨਾ। ਮੈਂ ਕਿਹਾ ਚੱਲ ਤੁਹਾਡੇ ਕੋਲਲੀ। ਪੁੱਛ ਲਾਂ ਅਗਰ ਮੰਮੀ ਕੋਈ ਕਹਿਣਗੇ ਨਾ ਹਾਂ ਕੰਮ ਵਾਲੀ ਦਾ। ਕੈਨ ਗ ਕਿਸੀ ਦਾ। ਤੇ ਦੱਸਣਗੇ ਤੇ ਮੈਂ ਕਹਿਣਾ ਮੰਮੀ ਨੂੰ। ਮੈਨੂੰ ਦੱਸੇਗੇ ਜ਼ਰੂਰ ਕਿਉਂਕਿ ਮ ਆਪ। ਹਟਵਣੀ ਐ। ਤੇ ਦੀ ਕਰੋ ਫੇਰ ਮੰਮੀ ਨਾਲ ਹੀ ਗੱਲ ਕਰ ਲਾਂਗੀ ਮ। ਮੈਂ ਕਿਹਾ ਚਲੋ ਠੀਕ ਹੈ, ਓਕੇ ਜੀ। ਠੀਕ ਹੈ, ਓਕੇ, ਸਤ ਸ੍ਰੀ ਅਕਾਲ।